ਹੈਲੋ ਸਤਿ ਸ੍ਰੀ ਅਕਾਲ ਜੀ, ਕੀ ਹਾਲ ਨੇ
ਵਧੀਆ, ਤੁਸੀਂ ਠੀਕ ਹੋ
ਹਾਂਜੀ ਮੈਂ ਵਧੀਆ, ਤੁਸੀਂ ਦੱਸੋ
ਫੋਨ ਵੋਨ ਨੀ ਕੀਤਾ ਇੰਨਾ ਟਾਈਮ ਹੋ ਗਿਆ
ਬਸ ਪਤਾ ਹੈ ਗਰਮੀ ਇਨੀ ਹੈ ਬੰਦਾ ਕੀ ਕਰੇ ਕੋ ਟਾਈਮ ਹੀ ਨਹੀਂ ਲੱਗਦਾ ਛੁੱਟੀਆਂ ਪੈ ਗਈਆਂ ਕੁਛ ਕੁਛ ਬੱਚਿਆਂ ਦੀ ਛੁੱਟੀਆਂ ਪੈ ਗਈਆਂ, ਹਾਂਜੀ ਕੁਛ ਬੱਚਿਆਂ ਦੀ ਛੁੱਟੀਆਂ ਪੈ ਗਈਆਂ ਦੇਖੋ ਸਾਰਾ ਦਿਨ ਬੱਚੇ ਘਾਲ ਹੁੰਦੇ ਨੇ ਤੁਹਾਨੂੰ ਪਤਾ ਕੰਮ ਡਬਲ ਹੋ ਜਾਂਦਾ ਦਾ ਟਾਈਮ ਹੀ ਨਹੀਂ ਲੱਗਦਾ, ਫੇਰ ਕੁਛ ਇਹਨਾਂ ਦੇ ਡਿਮਾਂਡਾਂ ਅੱਜ ਆਮ ਪੰੰਨਾ ਬਣਨਾ ਜੀ ਅੱਜ ਮੈਂਗੋ ਸ਼ੇਕ ਬਣਨਾ ਜੀ ਅੱਜ ਕਸਟਰਡ ਬਣਾ ਦੋ ਜੀ ਛੁੱਟੀਆਂ ਨਹੀਂ ਹੋ ਗਈ ਤੇ ਫਿਰ ਕੀ ਕਰੀਏ ਬਣਾਉਣਾ ਪੈਂਦਾ ਵੇ
ਹਮ ਚਲੋ ਵਧੀਆ ਤੇ ਬਡੀ ਅੱਛੀ ਗੱਲ ਹੈਗੀਏ, ਹੋਰ ਕਿੱਥੇ ਸੀ, ਮੇਰਾ ਬ੍ਰੇਕਫਾਸਟ ਹੋ ਬਸ ਹੁਣ ਲੰਚ ਦੀ ਤਿਆਰੀ ਕਰਾਂਗੇ ਤੇ ਮੈਂ ਕਿਹਾ ਦੇਖਾ ਥੋੜਾ ਕੁਛ ਬਣਾਵਾਂ, ਥੋੜਾ ਟਾਈਮ ਹੈਗਾ ਸੀ ਮੇਰੇ ਕੋਲ ਮੈਂ ਕਿਹਾ ਚਲੋ ਗੱਲ ਕਰ ਧੰਨਵਾਦ
ਹਾਂਜੀ ਵਧੀਆ ਹਾਂਜੀ ਵਧੀਆ ਕੀਤਾ ਸੀ ਹਾਂਜੀ ਹਾਂਜੀ ਸਰ ਵਧੀਆ
ਹਮ ਤੁਹਾਨੂੰ ਯਾਦ ਤੁਸੀਂ ਮੈਨੂੰ ਲਿਪਸਟਿਕ ਭੇਜੀ ਸੀ
ਅ ਕਿਹੜੀ ਕੀ ਕੀ ਬ੍ਰਾਂਡ ਸੀ ਉਹਦਾ
ਹਮ ਓਮਾਸ
ਹਹ ਹਾਂਜੀ ਸ਼ਾਇਦ ਮੈਨੂੰ ਲੱਗਦਾ ਦੋ ਸਾਲ ਹੋ ਗਏ ਨੇ ਇਸ ਗ ਨੂੰ ਤਾਂ
ਨਹੀਂ ਦੋ ਸਾਲ ਦੀ ਹੋਵੇਂ ਸੱਤ ਅੱਠ ਮਨੇ ਹੀ ਹੋ
ਅੱਛਾ ਫਿਰ ਧਿਆਨ ਨਹੀਂ ਭੇਜੀ ਹੋਣੀੈਂ ਤੁਹਾਨੂੰ
ਭੇਜ ਦਾਂਗੀ ਨਾ
ਤੁਸੀਂ ਤੁਹਾਨੂੰ ਪਸੰਦ ਆਈਏ
ਪਸੰਦ ਆਈ ਸੀ ਤੇ ਫਿਰ ਮੈਨੂੰ ਇੱਕ ਹੋਰ ਚਾਹੀਦੀ ਸੀ ਤੇ
ਅਤੇ ਉਹਦੇ ਪਿੱਿਕ ਭੇਜ ਦਿਓ ਨਾਲ ਮੈਨੂੰ ਸ਼ੇਡ ਦੱਸ ਦਿਓ ਨੰਬਰ ਕੀ ਹੈ ਉਹਦਾ
ਮੈਨੂੰ ਜਿਹੜਾ ਕਲਰ ਚਾਹੀਦਾ ਨਾ ਮੈਂ ਤੁਹਨੂੰ ਕਲਰ ਦੀ ਨਾ ਪ ਭੇਜਾਂਗੇ ਤੁਸੀਂ ਉਸਪਿਕ ਦੇ ਆਈਡੀ ਨਾਲ ਨਾ ਮੈਨੂੰ ਤੁਸੀਂ ਨਾ ਅਹ ਭੇਜਣੀ ਹੈ ਕਿਸਤ ਠੀਕ ਹੈ
ਹਾਂਜੀ ਚਲੋ ਠੀਕ ਹੈ ਓਕੇ
ਕਿਆਸ ਬਈ ਹਮ ਮਨੀ ਕਿਸ ਤਰ੍ਹਾਂ ਸੈਂਡ ਕਰਾਂ ਤੁਹਾਨੂੰ ਪੇ
ਅਰੇ ਕੋਈ ਨੀ ਕੋਈ ਨੀ ਐਵੇਂ ਦੀ ਗੱਲਾਂ ਨਾ ਕਰਿਆ ਕਰੋ ਤੁਸੀਂ
ਖੋ ਜੀਏ
ਕੁਛ ਨੀ ਨਹੀਂ ਨਹੀਂ ਐਵੇਂ ਦੀ ਗੱਲਾਂ ਨਾ ਕਰਿਆ ਕੋਲ ਪੈਸੇ ਵਾਲੇ ਪੈਸੇ ਲਈ ਕੋਈ ਗੱਲ ਨਹੀਂੀ ਤੁਸੀਂ ਇਡੇ ਪਿਆਰ ਨੂੰ ਚੀਜ਼ ਵੰਗੀ ਮਤਬ ਆ ਕੇ ਤਾਂ ਤੁਹਾਨੂੰ
ਚੱਲ ਠੀਕ ਹੈ ਤਾਂ ਹੀ ਤਾਂ ਮੈਂ ਤੁਹਾਨੂੰ ਵੀ ਕਿਹਾ ਮੈਂ ਕਹਦੀ ਇਹਨਾਂ ਨੂੰ ਕਹਾਂਗੀ ਥੋੜਾ ਜਲਦੀ ਭੇਜ ਦੇਣਗੇ
ਹਾਂਜੀ ਮੈਂ ਕੋਲ ਹਾਂ ਮੈਂ ਕੱਲ੍ਹ ਜਾਣਾ ਮਾਰਕੀਟ ਕੱਲ੍ਹ ਸੰਡੇ ਹੋ ਨਾ ਕੱਲ੍ਹ ਮੈਂ ਮਾਰਕੀਟ ਜਾਣਾ ਹਾਂਜੀ ਅੰਮਰਨਗਰ ਸਾਈਡ ਜਾਵਾਂਗੇ ਫਿਰ ਮੈਂ ਤਾਂ ਤੁ ਲੈਖ ਮੈਂਥਨ ਪੀਸ ਾਂ ਮ ਇੱਕ ਵਾਰੀ ਮੈਂ ਤੁਹਾਨੂੰ ਫੋਟੋ ਭੇਜ ਦਾਂਗੀ ਤੁਸੀਂ ਮੈਨੂੰ ਇੱਕ ਵਾਰੀ ਚੈੱਕ ਕਰਾ ਦਿਓ।
ਠੀਕ ਹੈ ਜੀ ਠੀਕ ਹੈ।
ਮੈਨੂੰ ਲੱਗਦਾ ਉਹਹ ਦੂਜੀ ਸੀ ਲਿਕਵਿਡ ਤਾਂ ਨਹੀਂ ਸੀ ਦੂਜੀ ਸੀ ਨਾ।
ਨਹੀਂ ਲਿਕੁਇਡ ਨਹੀਂ ਸੀ, ਆਮ ਜਿਹੇ ਨਾਰਮਲ ਲਿਪਸਟਿਕ ਹੁੰਦੀ ਨਾ ਸਟੀਕ ਵਾਲੀ ਹੈਗੀ ਸੀ।
ਹਾਂਜੀ ਮੈਂ ਸਮਝ ਗਈ ਹ ਤੇ ਅਗਰ ਬ੍ਰਾਂਡ ਮੈਨੂੰ ਅਗਲਾ ਮਗਰ ਮੈਨੂੰ ਬ੍ਰੈਂਡ ਊ ਵਾਲਾ ਨਾ ਮਿਲਿਆ ਤੇ ਦੂਜੇ ਬ੍ਰੈਂਡ ਦੇ ਲੇ ਆਵਾ ਥੋੜਾ ਵਧਆ ਚ
ਹਾਂ ਹਾਂ ਕੋਈ ਦਿੱਕਤ ਨਹੀਂ ਦੇਖੋ ਚੀਜ਼ ਵਧੀਆ ਹੋਣੀ ਚਾਹੀਦੀ ਹ ਵੀ ਜਦੋਂ ਬੰਦਾ ਲਿਪਸਟਿਕ ਲਗਾਵਾਂ ਤੇ ਇਸ ਨਿਸ਼ਾਨ ਨਾ ਲੱਗੇ ਰਹਿ ਜਾਣ। ਹੈਨਾ ਤੇ ਚਿਪਚਿੱਪਾਹਤ ਵਾਲੀ ਨਾ ਹੋਵੇ।
ਨਹੀਂ ਉਹ ਤਾਂ ਦੇਖੋ ਲਿਕੁਡ ਲਉਗੇ ਨਾ ਫਿਰ ਉਹਦੇ ਨਾਲ ਹੁੰਦੀ ਹੈ।
ਹਾਂ ਮੈਨੂੰ ਨਾ ਚਿਪਚਿਪਾਹਟ ਬਿਲਕੁਲ ਨਾ ਪਸੰਦ ਨੀ ਹੈਗੀ ਜੇ ਤੁਹਾਨੂੰ ਮੈਂ ਸਹੀ ਗੱਲ ਦੱਸਾਂ।
ਕੋਈ ਨਹੀਂ ਮੈਂ ਤੁਹਾਨੂੰ ਭੇਜ ਦਾਂਗਾ ਤੁਸੀਂ ਮੈਨੂੰ ਸ਼ੇਡ ਸ਼ੇਅਰ ਕਰ ਦਿਓ ਨਾਲ ਇੱਕ ਵਾਰੀ ਮੈਨੂੰ ਉਹ ਵੀ ਲਿਪਸਟਿਕ ਭੇਜ ਦਿਓ ਕਿ ਪਤਾ ਉਹਦੇ ਨਾਲ ਦੀ ਸੇਮ ਮਿਲ ਜਾਏ।
ਅਗਰ ਜੇ ਉਹ ਵਾਲੀ ਕੰਪਨੀ ਦੀ ਮਿਲ ਜਾਂਦੀ ਨਾ। ਤੋਂ ਜ਼ਿਆਦਾ ਬੈਸਟ ਹੈਗੀ ਹੈ ਕਿਉਂਕਿ ਮੈਨੂੰ ਊ ਬੜੀ ਪਸੰਦ ਆਈ ਹੈ।
ਚਲੋ ਕੋਈ ਨੀ ਮੈਂ ਟਰਾਈ ਕਰਾਂਗੀ।
ਲਗਾਨ ਚ ਵੀ ਬੜੀ ਸਮੂਥ ਹੈਗੀ ਹੈ ਇੱਕਦਮ ਨਾ।
ਕੋਈ ਨੀ ਮੈਂ ਟਰਾਈ ਕਰ ਦਾਂਗੀ। ਹੋਰ ਦੱਸ ਕਦੋਂ ਚੱਕਰ ਲਾ ਰਹੇ ਹੋ ਤੁਸੀਂ ਗਰਮੀ ਆ ਆਜੋ, ਇੱਧਰ ਆ ਜੋ। ਗਰਮੀਆਂ ਚ ਇੱਥੋਂ ਕਿਤੇ ਚੱਲਾਂਗੇ ਘੁੰਮਣ ਫਿਰਨ।
ਹਾਂ ਸੋਚ ਤਾਂ ਰਹੀ ਸੀ ਮੈਂ ਤੇ ਬਸ ਹਜੇ ਨਾ ਥੋੜਾ ਟਾਈਮ ਨੀ ਹੈਗਾ ਬੇਟਾ ਫੇਰ ਕੱਲਾ ਹੁੰਦਾ ਨਾ ਪਿੱਛੇ ਤੇ ਵੀ ਧਿਆਨ ਰੱਖਣਾ ਪੈਂਦਾ।
ਹਾਂਜੀ। ਹਾਂਜੀ। ਇਹ ਤਾਂ ਹੈ ਵੇ, ਹਾਂਜੀ ਜ਼ਰੂਰ ਜਦੋਂ ਵੀ ਆਨਾ ਹੋਏ ਦੱਸੋ।
ਹਾਂ-ਹਾਂ ਕੋਈ ਦੱਸਾਂਗੀ
ਹੋਰ ਬੱਚੇ ਠੀਕ ਨੇ ਤੁਹਾਡੇ?
ਹਾਂ ਬੱਚੇ ਵੀ ਗਏਦੇ ਨੇ ਆਪਣੀ ਨਾਨੀ ਕੋਲ।
ਅੱਛਾ-ਅੱਛਾ ਛੁੱਟੀਆਂ ਚ
ਛੁੱਟੀਆਂ ਹਨ ਨਾੱ
ਫਿਰ ਤਾਂ ਇਕੱਲੇ ਹੋਂਣੇ ਤੁਸੀਂ
ਹਾਂ ਮੈਂ ਇਸ ਟਾਈਮ ਫ੍ਰਰੀ ਹੈਗੀ ਸੀ, ਕੰਮ ਤੁਹਾਨੂੰ ਪਤਾ ਠੀਕ ਇਨਾ ਹੁੰਦਾ ਨੀ ਹੈਨਾ
ਹਮ ਮ ਇਕੱਲਿਆਂ ਦਾ ਵੀ ਕੰਮ ਹੁੰਦਾ ਤੁਸੀ ਇਕੱਲੇ ਤੁੜ ਬੇਟੇ ਨੇ ਫਿਰ ਜੋਬ ਤੇ
ਹਾਂ ਤੇ ਮੈਂ ਕੱਲੀ ਹੋਣੀ ਹਾਂ ਤੇ ਬਸ ਇੰਝੇ ਨਿਕਲ ਜਾਂਦਾ ਟਾਈਮ ਹਨਾ
ਹਮ ਮਤਲਬ ਫਿਰ ਕੁੱਛ ਸਫ਼ਾਈ ਕਰ ਲਈ ਘਰ ਟਾਈਮ ਪਾਸ ਹੋ ਜਾਂਦਾ ਜੇ ਤੁਸੀਂ ਮੇ ਮੇਠ ਟਾਈ ਤੂਸੀਂ ਆਪ
ਮੇੜ ਤੇ ਲੱਗੀ ਦੀ ਸੀ ਸਾਡੀ ਮੇੜ ਕਿ ਛੁੱਟੀਆਂ ਤੇ ਗਏ ਦੀ ਹੈ
ਅੱਛਾ ਉਹ ਵੀ ਗਏ ਹੋਣੇ ਨਾ ਹਮ ਮੇ ਕੋੋ ਛੁੱਟੀਆਂ ਤਾਂ ਸਭ ਨੂੰ ਚਾਹੀਦੀਆਂ ਫਿਰ ਵੇਖੋ
ਵਿਚਾਰਾ ਨਾ ਕੁਝ ਕਹਿ ਵੀ ਨਹੀਂ‌ ਸਕਦੇ ਤੁਹਾਨੂੰ ਪਤਾ ਅੱਜ ਕੱਲ੍ਹ ਮੇੜ ਦੇ ਕਿੰਨੇ ਨੱਖਰੇ ਨੇ
ਬਿਲਕੁਲ ਸਹੀ ਗੱਲ ਏ।
ਕਰ ਤੇ ਅਹ ਮੰਨਨੀ ਪੈਂਦੇ ਨਾ ਜਿਹਨਾਂ ਨੂੰ ਮਨਾ ਨੀ ਸਕਦੇ ਆਪਾਂ ਬਈ ਤੁਸੀਂ, ਹਾਂ ਤੇ ਕੋਈ ਬਰਡਨ ਨੀਂ
ਹਮ ਤੁਸੀਂ ਮੰਨੋਗੇ ਮੈਂ ਆਪਣੇ ਘਰ ਲਾਈਦੀ ਨਾ ਮੈਡ ਤੇ ਸਾਡੀ ਜਿਵੇਂ ਨਾਲ ਨ ਪੌੜੀ ਅੰਦਰ ਬਣੀ ਜਾਂਦੀਆਂ ਨੇ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਨਾ ਪੌੜੀਆਂ ਚ ਵੀ ਲਾ ਦਿਆਂ ਕਰ ਕਹਦੀ ਇਸਕੇ ਪੰਜ ਸੌ ਰੁਏ ਐਕਸਟਰਾ ਲੂੰ ਵੀ ਵੱ ਸਿਰਫ ਪੌੜੀਆਂ ਚੋਂ ਪੋਚਾ ਲਾਨ ਮੈਂ ਕਿਹਾ ਤੂੰ ਰਹਿੰਦੇ ਮੈਂ ਆਪ ਹੀ ਦੋ ਲੀੜਾ ਖਾ
ਹਾਂ ਸਹੀ ਗੱਲ ਏ ਬਟਨ ਨਖਰੇ ਚ
ਹਾਂ ਬਹੁਤ ਜ਼ਿਆਦਾ ਕਹਿੰਦੇ ਸਿਰਫ ਸਿੜੀਆਂ ਚੋਂ ਪੰਜ ਸੌ ਰੁਪ ਐਕਸਟਰਾ ਤੂੰ ਰਹਿਣ ਦੇ ਮੈਂ ਆਪ
ਹਾਂ ਸ ਕਿੰਨਾ ਟੈਮ ਲਗਦਾ
ਉਹੀ ਉਹ ਦੋ ਸੀੜੀਆਂ ਹੀਂ ਹੈਗੀਆਂ ਛੋਟੀਆਂ ਛੋਟੀਆਂ ਕਿਹੜਾ ਮੇਰੀ ਚੌਥੇ ਮੰਜੇ ਦੇ ਕੋਲ ਜਾ ਗਈ ਇੱਕ ਮੰਜੇ
ਇੱਕ ਮੰਜ਼ਿਲ ਹੈ, ਹਾਂ ਸਹੀ ਗੱਲ ਬਸ ਉਹੀਓ ਤੁੈਨੂੰ ਕਹਿ ਰਿਹੇ ਨਾ ਇਹਨਾਂ ਨੂੰ ਪਤਾ ਅੱਜ ਕੱਲ ਡਿਮਾਂਡ ਇਹਨਾਂ ਦੀ ਬੜੀ ਤੇ ਫਿਰ ਮੂੰਹ ਫਾੜ ਦੀਆਂ, ਹੋਰ ਕੁਛ ਨ
ਹੋਰ ਕੀ ਬਣਾ ਰਹੇ ਹੋਜ ਫਿਰ ਲੰਚ ਚ
ਲੰਚ ਵਿੱਚ ਤਾਂ ਦੇਖੋ ਮੈਂ ਬਣਾਈ ਸੀ ਸਬਜ਼ੀ ਅ ਆਲੂ ਪਿਆਜ ਦੀ ਤੇ ਹੁਣ ਥੋੜੀ ਖਿਚੜੀ ਬਣਾ ਰਹੀ ਹਾਂ ਕਿਉਂਕਿ ਥੋੜਾ ਨਾ ਪੇਟ ਖ਼ਰਾਬ ਜਾਇਦਾ ਇਹਨਾਂ ਦਾ ਨਾ ਥੋੜਾ ਹਾਂ ਹਲਕਾ ਕੋਈ ਬਣਾਵਾਂਗੇ ਤੇ ਮੈਂ ਰਾਖਾਂ ਹੀ ਆ ਮੈਂ ਕਿਹਾ ਬਣਦੀ ਰਹੇ ਗਈ
ਉਹ ਥੋੜ੍ਹਾ ਗ਼ਲਤ ਗ਼ਲਤ ਵਗੈਰਾ ਹਾਲ ਨਾ ਫਿਰ ਹੋ ਜਾਂਦਾੇ
ਹਾਂ ਨਹੀਂ ਨਾ ਕੁਛ ਧਰਨ ਦਾ ਵੀ ਚੱਕਰ ਹੈਨਾਂ ਨਾ ਤਰਨ ਪੈ ਜਾਂਦੀ ਹੈ ਹਾਂ ਜਿਸ ਤਰ੍ਹਾਂ ਕੋਈ ਵਜਨ ਵਜਨ ਚੁੱਕ ਲੈਂਦੇ ਨਾ
ਅੱਛਾ ਤੇ ਕੀ ਕੋਈ ਜੋਬ ਕੋਈ ਕੰਮ ਵੀਦ ਕੇ ਵਜ਼ਨ ਚੱਕਣ ਦਾ
ਘਰ ਅਲਮਾਰੀਆਂ ਵਗੈਰਾ ਐਕਸਟਰਾ ਹੈਗੀ ਸੀ ਅਲਮਾਰੀ ਪਈ ਰ ਸੀ ਬਾਹਰ ਸ਼ੂਜ ਵਗੈਰਾ ਰੈ ਕੇ ਬਣਾਏ ਦੀ ਸੀ ਫੇਿਰ ਉਹਸੀਂ ਨਾ ਹਟਾ ਦਿੱਤੀਏ ਸ਼ੂਜ ਰਹਿ ਕੇ ਲੈਆ ਨਵੀ ਤੇ ਉਹ ਹਟਾਤੀ ਅਲਮਾਰੀ ਤੇ ਉਹ ਫੇਿਰ ਕਿਸੇ ਨੇ ਦਿੱਤੀ ਹੈ ਹਾਂ ਹਾਂ
ਸਹਾਨੂੰ ਹੋਰ ਦੱਸੋ ਤੁਸੀਂ ਵੈ ਸ ਜਾਣਾ ਨੀ ਕਿਤੇ ਛੁੱਟੀਆਂ ਚ ਇਸ ਬਾਰੇ ਹੈਲੋ
ਹੈਲੋ ਹਾਂ ਵਿੱਚ ਜਿਸ ਬਿਸਪਰ ਮ
ਅੱਛਾੱ ਅੱਛਾ ਕੋਈ ਨੀ ਕੋਈ ਨੀ ਮੈਂ ਕਿਹਾ ਤੁਸੀਂ ਇੱਕ ਉੱਥੇ ਜਾਣਾ ਨ ਦਰੈਣੇ ਬ ਉੱਥਤੇ ਜਾਣ ਦਾ
ਮੇਰਾ ਤੇ ਅਜੇ ਤ ਕੋ ਪਲੈਨ ਹੈ ਨ ਕਿਧਰੇ ਜਾਣ ਦਾ ਹਨਾ ਕਿਉਂਕਿ ਬੇਟੇ ਨੂੰ ਮੈਂ ਛੱਡ ਸਕਦੀ ਨਿਕਲਿਆ ਤੇ ਇਸ ਕਰਕੇ ਥੋੜ੍ਹਾ ਜਦੋਂ ਆ ਜਾਵੇਗੀ ਨਾ ਉਹਟੀ ਫੇਰ ਜਾਵਾਂਗੇ ਕਿਧਰੇ ਹਨਾ
ਅੱਛ
ਸਾਡਾ ਹੈ ਅਗਲੇ ਮਹੀਨੇ ਜਾਣ ਦਾ ਦਰਬਸ
ਅੱਛਾ ਸੋ ਤੋਂ ਬਹੁਤ ਵਧੀਆ ਗੱਲ ਹੈ ਮੇਰਾ ਵੀ ਕਾਫੀ ਦਿਨਾਂ ਦਾ ਬਣ ਰਿਹਾ ਪਲੈਣ ਲੇਕਿਨ ਪਰੇਸ਼ਾਨ ਹ ਨਹੀਂ ਹੋ ਰਿਹਾ
ਅੱਛਾ ਅੱਛਾ ਅਗਰ ਜੇ ਤੁਹਾਡਾ ਹੋਏਗਾ ਜਾਣ ਦਾ ਨਾ ਤਾਂ ਮੈਨੂੰ ਦੱਸਿਆ ਜੇ ਜ਼ਰੂਰ ਠੀਕ ਏ ਨਾ ਹਾਂਜੀ ਹਾਂਜੀ ਤਾਂ ਹੀ ਤੇ ਮੈਂ ਕਿਹਾ ਤੁਸੀਂ ਮੈਨੂੰ ਦੱਸ ਜ਼ਰੂਰ ਜ ਕੋ ਤੁਹਾਡਾ ਪ੍ਰੋਗਰਾਮ ਹੋਏਗਾ ਨਾ ਜਾਣ ਦਾ ਤੇ ਹਾਂ
ਨਹੀਂ ਲੈ ਜਾਣਾ ਕੋਈ ਨੀ ਮੈਨ ਤਾਂ ਤੁਸੀਂ ਮੈਂ ਤਾਂ ਵੇਲੀ ਬੈਠੀ ਹ
ਹਮ ਹਮ ਥੋੜਾ ਇਸ ਤਰ੍ਹਾਂ ਹੁੰਦਾ ਨਾ ਕਿ ਇਕ ਦੂਜੇ ਦੇ ਸ ਸਾਥ ਵੀ ਹੋ ਜਾਂਦਾ ਨਾ ਹਾਂ ਇਸ ਕਰਕੇ ਤੇ ਹੋਰ ਤੁਸੀਂ ਕੀ ਕਰ ਰਓ ਕਰ
ਬਸ ਮੈਂ ਵਿਹਲੇ ਘਰੇ ਨ ਆਪਾਂ ਤਾਂ
ਅੱਛਾ ਅੱਛਾ ਹਮ ਹੋ ਗਿਆ ਨਾਸ਼ਤਾ ਤੁਹਾਡਾ ਹੋ ਗਿਆ
ਨਾ ਮੈਂ ਹੁਣ ਕਰ ਰਿਹਾ ਨਾਸ਼ ਤਾਂ ਲੇਟ ਹੋ ਗਿਆ ਸਫਾਈਆਂ ਸਫੁਈਆਂ ਲਗੇ ਦੇ ਸੀ ਤੇ ਹੁਣ ਬਸ ਮੈਂ ਲੰਚ ਬਣਾ ਲਾਂ ਨਸ਼ਕਾਰ ਮਤ
ਅੱਛਾ ਅੱਛਾ ਅੱਛਾ ਚਲੋ ਵਧੀਆ ਕੀ ਬਣਾ ਰਿਹਾ ਤੁਸੀਂ ਲੰਚ ਚ
ਬਸ ਅੱਜ ਕੋਈ ਸਬਜ਼ੀ ਹੈ ਨਹੀਂ ਸੀ ਤੇ ਫਿਰ ਮੈਂਦੇਸ ਨੂੰ ਮਚੀਲਾ ਬਣਾ ਲਿਆ ਨਾਲ ਰੋਟੀ ਨਾਲਾ
ਆਹੋ ਜ਼ਿਆਦਾ ਹੀ ਵਧੀਆ ਹੁੰਦਾ ਪ੍ਰੋਟੀਨ ਵਾਲਾ ਹੁੰਦਾ ਬੇਸਣ ਦੇ ਬੇਸਣ ਦੇ ਚਨਾਂ ਨੂੰ ਬਏ ਵੇਟ ਵਦਾਾਂ
ਨੀ ਨੀ ਬਸਨ ਨ ਵਧ ਸੂਜੀ ਨਾਲ ਵਧਦਾ
ਪਰ ਮੈਂ ਸੁਣਿਆ ਕਿ ਜਦੋਂ ਆਪਾਂ ਬੇਸਣ ਦਾ ਬਣਾਉਦੇ ਉਹਦੇ ਨਾਲ ਵੇ ਗੇਨ ਹੁੰਦਾ ਤੇ ਸੂ ਸੂਜੀ ਨਾਲ ਨਹੀਂ ਹੁੰਦਾ
ਨਹੀਂ ਸੂਜੀ ਫੁਲਾਂਦੀ ਏ ਬੰਦੇ ਨੂੰ ਮੈਦਾ ਸੂਜੀ ਹੋ ਗਿਆ ਇਹ ਫੁਲਾਂਦੇ ਬੰਦੇ ਨੂੰ ਇਹਦੇ ਸਵੇਸ ਵਿੱਚ ਪ੍ਰੋਟੀਨ ਹੁੰਦਾ
ਅੱਛਾ
ਬੇਸਨ ਦਾ ਚਿੱਲਾ ਹੋ ਗਿਆ ਕੋਈ ਵੀ ਦਾਲ ਦਾ ਚਿੱਲਾ ਹੋ ਗਿਆ ਦ ਆਲੂ ਗ੍ਰਾਇੰਡ ਕਰਕੇ ਛਿਲਾਗੇ ਆਲੂ।
ਅੱਛਾ ਅੱਛਾ।
ਫੇਰ ਨਾਸ਼ਤੇ 'ਚ ਐਹੀਔ ਚੀਲੇ ਹੀ ਬਣਾਂਣੀ ਆ ਅਪਨੇ ਅਸਤੇ। ਤੇ ਸਵੇਰੇ ਸਵੇਰੇ ਤਾਨੂੰ ਪਤੈ ਪ੍ਰੋਟੀਨ ਚਾਈ ਦਾ ਹੁੰਦੈ ਸਰੀਰ ਨੂੰ ਇੱਕ ਟੈਮ ਤਾਂ ਵੈਸ ਅਸੀਂ ਲਾਣਦੋਰਾ ਈ ਲਾਣੈ। ਅਗਰ
ਸਈ ਗੱਲ ਏ ਸਈ ਗੱਲ ਏ। ਚਲੋ ਵਧੀਐ।
ਹਾਂਜੀ, ਈਜ਼ੀਲੀ ਬੜੈ ਬਣਾਣਾ। ਹਾਂਜੀ, ਬਸ ਮੈਂ ਵੇਸਣ ਲੈਂਣੀ ਆ ਥੋੜ੍ਹਾ ਜਾ।
ਅੱਛ ਛਾ ਅੱਛਾ।
ਪਿਆਜ਼ ਪਾਉਦੀ ਮੈ ਸ਼ਿਮਲਾ ਮਰਚ ਐ ਗਾਜਰ ਐ। ਔਨੂੰ ਪਾ ਲੋਂ ਸੇ ਕੱਦੂ ਕਸ ਐਵੀ ਤ ਰੀਕ ਬਰੀਕ ਕਟ
ਸਭ ਕੁਛ ਮੈਸ਼ ਕਰ ਲੈਂਦੇ ਨੇ ਔਦੇ ਚ।
ਹਾਂਜੀ, ਸਭ ਕੁਛ ਔ ਏਕ ਗ੍ਰਾਇੰਡਰ ਚ ਉਹਦੇ ਚ ਕਰਕੇ ਨਾ ਮਿਕਸੀ ਚ ਗ੍ਰਾਇੰਡ ਕਰ ਲੈਂਦੇ ਆਂ ਬਿਲਕੁਲ ਫਾਈਨ ਪੇਸਟ ਬਾਣ ਜਾਂਦੀ ਔਦੇ ਵਿੱਚ ਨੀ ਤਾਂ ਫ ਫੇਰ ਪਤਾ ਈ ਨੀ ਲੱਗਦਾ ਮੂੰਹ ਚ ਪੋਂਚਾਏ ਵੀਨੀ ਬਸ ਪੋਂਚ ਸਾਡੇ ਅੰਦਰ
ਹਾਂ, ਐਹ ਜੈਦਾ ਵਧੀਐ ਮੇਰੇ ਹਿਸਾਬ ਨਾਲ ਨਾ ਬੈਸਟ ਏ। ਅੱਛਾ ਠੀ
ਹਾਂਜੀ ਚਲੋ ਠੀਕ ਏ ਓਕੇ।